ਹਾਂਜੀ, ਸਤਿ ਸ੍ਰੀ ਅਕਾਲ ਜੀ ਕੀ ਹਾਲ ਜੇ।
ਹਾਂਜੀ, ਠੀਕ ਹੈ ਤੁਸੀਂ ਸੁਣਾਓ।
ਹਾਂਜੀ-ਹਾਂਜੀ।
ਵਧਿਆ ਅ ਉਹ ਸਾਈ ਓ ਰੋਟੀ-ਪਣੀ ਖਾ ਲਿਆ।
ਹਾਂਜੀ, ਅੱਜ ਮੈਂ ਨਾ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਬਾਰੇ ਗੱਲ ਕਰਨ ਜਾ ਰਹੀ ਹੈ ਕਿ ਖ਼ਰਚਾ। ਖ਼ਰਚਾ ਕਰਨ ਦਾ ਸਹੀ ਤਰੀਕਾ।
ਅੱਛਾ ਜੀ।
ਹਾਂਜੀ, ਤੁਹਾਨੂੰ ਪਤਾ ਸਾਡੇ ਜੀਵਨ ਵਿੱਚ ਪੈਸੇ ਦੀ ਬਹੁਤ ਮਹੱਤਤਾ ਹੈਗੀ ਆ, ਪੈਸਾ ਸਾਡੀਆਂ ਜ਼ਰੂਰ ਤੂਹਾਨੂੰ ਪੂਰਾ ਕਰਨ ਤੇ ਸਿੱਖਿਆ, ਪ੍ਰਦਾਨ ਕਰਨ ਤੇ ਸਿਹਤ ਦਾ ਧਿਆਨ ਰੱਖਣ ਵਾਸਤੇ ਭਵਿੱਖ ਨੂੰ। ਸੁਰੱਖਿਅਤ ਬਣਾਉਣ ਲਈ ਜ਼ਰੂਰੀ ਹੈਗਾ।
ਹੂੰ, ਬਿਲਕੁਲ ਜੀ।
ਹਾਂਜੀ, ਪਰ ਸਿਰਫ਼ ਪੈਸਾ ਕਮਾਉਣਾ ਹੀ ਕਾਫੀ ਨੀ ਹੈਗਾ, ਉਸਦਾ ਸਹੀ ਢੰਗ ਨਾਲ ਇਸਤੇਮਾਲ ਕਰਨਾ ਵੀ ਬਹੁਤ ਜ਼ਰੂਰੀ ਹੈਗਾ।
ਬਿਲਕੁਲ ਸਹੀ ਜੀ ਚੰਗੀ ਆਰਥਿਕ ਹੈ ਨਾ ਯੋਜਨਾ ਵਿੱਚ ਬਹੁਤ ਬਚਤ ਤੇ ਬਜਟ ਵੀ ਜਿਹੜਾ ਸੋਚ ਸਮਝ ਕੇ ਖਰਚ ਕਰਨਾ ਸ਼ਾਮਿਲ ਹੁੰਦਾ ਹਨਾ। ਹਾਂਜੀ, ਬੱਚਤ ਭਵਿੱਖ ਵੀ ਦੀਆਂ ਵੀ ਲੋੜਾਂ ਐਮਰਜੈਂਸੀ ਲਈ ਸੁਰੱਖਿਆ ਪ੍ਰਦਾਨ ਕਰ ਸਕਦੀ ਏ।
ਹਾਂਜੀ, ਕਈ ਲੋਕ ਬਹੁਤ ਮਿਹਨਤ ਨਾਲ ਪੈਸਾ ਕਮਾਉਂਦੇ ਆ ਪਰ ਉਹ ਬਿਨਾਂ ਸੋਚੇ ਸਮਝੇ ਖਰਚ ਕਰ ਦਿੰਦੇ ਆ। ਤੇ ਬਾਦ ਵਿੱਚ ਨਾ ਉਹਨਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ।
ਹੂੰ-ਹੂੰ ਬਿਲਕੁਲ ਸਹੀ ਕਿਆ ਤੁਸੀਂ।
ਹਾਂਜੀ, ਇਸ ਲਈ ਸਾਨੂੰ ਸਿੱਖ ਰਖਣਾ ਚਾਹੀਦਾ ਵਾ ਅਤੇ ਖਰਚਾ ਕਿੱਥੇ ਤੇ ਕਿਸ ਤਰ੍ਹਾਂ ਕਰਨਾ ਚਾਹੀਦਾ ਸਾਨੂੰ।
ਹਾਂਜੀ, ਜਿਵੇਂ ਪੈਸੇ ਬਚਾਉਣ ਦੇ ਕਈ ਫਾਇਦੇ ਵੀ ਹੈਗੇ ਆ ਜਿਵੇਂ ਐਮਰਜੈਂਸੀ ਮਦਦ ਕਿਹਸੇ ਦੀ ਮਿਲਦੀ ਆ ਹਨਾ ਸਮੇ ਸਿਰ ਮਿਲਦੀ ਵੀ ਨੀ ਆ। ਜਿਵੇਂ ਜ਼ਿੰਦਗੀ ਵਿੱਚ ਕਦੇ ਅਚਾਨਕ ਖਰਚਾ ਆ ਸਕਦਾ ਜਿਵੇਂ ਬਿਮਾਰੀ ਲਾ ਲਓ। ਘਰ ਦੀ ਮੁਰੰਮਤ ਹੋ ਗਈ ਜਾਂ ਕਿਸੇ ਹੋਰ ਵੀ ਜ਼ਰੂਰੀ ਕੰਮ ਹਨਾ ਜੇ ਸਾਡੇ ਕੋਲ ਬੱਚਤ ਹੋਵੇ ਤਾਂ ਅਂ ਆਸਾਨੀ ਨਾਲ ਇਹਨਾਂ ਮੁਸ਼ਕਿਲਾਂ ਨੂੰ ਮਤਲਬ ਅ ਪਾਰ ਕਰ ਲੈਂਦੇ ਹਾਂ ਹਨਾ। ਅਗਰ ਹੋਏ ਗਾ ਤੇ ਅਸੀਂ ਕਿੱਦਾਂ ਬਾਹਰ ਕਰਾਂਗੇ।
ਹਾਂਜੀ, ਸਭ ਤੋਂ ਪਹਿਲਾਂ ਨਾ ਸਾਨੂੰ ਇਹ ਸਮਝਣਾ ਚਾਹੀਦਾ ਵਾ ਕਿ ਸਾਡੀ ਜ਼ਿੰਦਗੀ ਦੀ ਅਸਲ ਜ਼ਰੂਰਤ ਕੀ ਹੈਗੀ ਆ, ਕਈ ਜਗ੍ਹਾ ਤੇ ਸਾਨੂੰ ਕੱਪ ਕੱਪੜਿਆਂ ਦੀ ਲੋੜ ਨੀ ਹੁੰਦੀ ਹੈ ਨਾ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੁੰਦੀ ਪਰ ਅਸੀਂ ਬਿਨਾਂ ਮਤਲਬ ਤੋਂ ਫਜ਼ੂਲ ਖਰਚ ਚਾ ਬਹੁਤ ਕਰਦੇ ਉੱਥੇ।
ਸਹੀ ਗੱਲ ਹੈ ਜੀ ਬਹੁਤ ਜਿਆਦਾ, ਕਿਸੇ ਟਾਈਮ ਅਸੀਂ ਕੱਪੜੇ ਤੇ ਕੱਪੜਾ ਲੈ ਕੇ ਆਈ ਜਾਂਦੇ, ਜਿਹੜੀ ਚੀਜ਼ ਬਾਹਰ ਹੀ ਜਾਣਾ ਅਗਰ ਕੋਈ ਵੀ ਪਸੰਦ ਆ ਗਈ ਤੇ ਸਾਨੂੰ ਉਹ ਵੀ ਚੀਜ਼ ਪਸੰਦ ਆ ਜਾਣੀ
ਹਾਂਜੀ-ਹਾਂਜੀ-ਹਾਂਜੀ। ਜਿੱਦਾਂ ਨਵੀਆਂ ਚੀਜ਼ਾਂ ਆਪਾਂ ਖਰੀਦਦੇ ਆ, ਖਰੀਦਣ ਵੇਲੇ ਨਾ ਸਾਨੂੰ ਇਹ ਚੀਜ਼ਾਂ ਦਾ ਧਿਆਨ ਰੱਖ ਆਣਾ ਚਾਹੀਦਾ ਕਿ ਸਾਡੇ ਕੋਲ ਇਹ ਚੀਜ਼ ਹੈਗੀ ਆ ਕਿ ਨਹੀਂ ਹੈਗੀ, ਫਿਰ ਹੀ ਉਹ ਚੀਜ਼ ਖਰੀਦਣੀ ਚਾਹੀਦੀ ਹੈ।
ਹਾਂਜੀ, ਜਿਵੇਂ ਭਵਿੱਖ ਦੇ ਕਈ ਸੁਪਨੇ ਵੀ ਹੋ ਗਏ ਹਨਾ ਜਿਵੇਂ ਉਹਨੂੰ ਪੂਰੀ ਕਰਨ ਵਿੱਚ ਵੀ ਉਹਨੂੰ ਸਾਨੂੰ ਉਹਨਾਂ ਦੀ ਮਦਦ ਮਿਲਦੀ ਹੈ। ਜਿਵੇਂ ਹਰ ਇੱਕ ਵਿਅਕਤੀ ਦੇ ਕੁਝ ਸੁਪਨੇ ਹੁੰਦੇ ਆ, ਜਿਵੇਂ ਚੰਗੀ ਪੜ੍ਹਾਈ, ਆਪਣਾ ਘਰ, ਵਪਾਰ ਸ਼ੁਰੂ ਕਰਨਾ, ਬੁਢਾਪੇ ਲਈ ਪੈਸੇ ਇਕੱਠੇ ਕਰਨਾ ਬੱਚਤ ਨਾਲ ਕਿ ਟੀਚੇ ਵੀ ਪੂਰੇ ਕਰਨੇ ਆਸਾਨ ਹੋ ਜਾਂਦੇ ਹਨਾ।
ਹਾਂਜੀ-ਹਾਂਜੀ, ਸਾਨੂੰ ਆਪਣੀ ਆਮਦਨ ਦੇ ਅਨੁਸਾਰ ਈ ਬਜਟ ਬਣਾ ਲੈਣਾ ਚਾਹੀਦਾ ਪਹਿਲਾਂ ਤਾਂ ਕਿ ਹਰ ਮਹੀਨੇ ਸਾਡੀ ਯੋਜਨਾ ਬਣਦੀ ਰਹੇ ਕਿ ਅਸੀਂ ਕਿੰਨਾ ਪੈਸਾ ਲੋ ਘਰ ਦੀਆਂ ਜ਼ਰੂਰਤਾਂ ਲਈ ਖਰਚ ਕਰਨਾ ਤੇ ਕਿੰਨੀਆਂ ਦੀ ਬੱਚਤ ਕਰਨੀ ਐ।
ਹਾਂਜੀ, ਆਤਮ ਵਿਸ਼ਵਾਸ ਵੀ ਜੇ ਸਾਡੇ ਕੋਲ ਬਚਤ ਹੋਵੇ ਤਾਂ ਸਾਡਾ ਆਤਮ ਵਿਸ਼ਵਾਸ ਵੀ ਵੱਧਦਾ ਜੇ। ਹਨਾ ਜਿਸ ਵਿਅਕਤੀ ਕੋਲ ਕੁੱਝ ਪੈਸਾ ਸੰਭਾਲ ਕੇ ਰੱਖ ਰੱਖਿਆ ਹੁੰਦਾ ਐ, ਉਹ ਫੈਸਲੇ ਜ਼ਿਆਦਾ ਆਤਮ ਵਿਸ਼ਵਾਸ ਨਾਲ ਲੈ ਸਕਦਾ ਐ।
ਹਾਂਜੀ, ਬਿਨਾਂ ਜਿਹੜਾ ਅਸੀਂ ਬਿਨਾਂ ਯੋਜਨਾ ਤੋਂ ਪੈਸਾ ਖਰਚ ਕਰਦੇ ਆ, ਉਹ ਸਾਨੂੰ ਬੜੀਆਂ ਮੁਸ਼ਕਿਲਾਂ ਪੈਦਾ ਕਰ ਦਿੰਦਾ ਸਾਡੇ ਵਾਸਤੇ।
ਸਹੀ ਗੱਲ ਐ, ਸਾਡੇ ਕੋਲ ਜੇ ਪੈਸਾ ਨਾ ਹੋਵੇ ਹਨਾ ਕਈ ਕਰਜ਼ਾ ਸਾਨੂੰ ਕਰ ਜਾ ਲੈਣ ਤੇ ਕਦੀ-ਕਦੀ ਮਜਬੂਰ ਕਰ ਦਿੰਦਾ।
ਅਗਰ ਪੈਸਾ ਹੋਏਗਾ ਤਾਂ ਸਾਡਾ ਕਰਜ਼ਾ ਤਾਂ ਵੀ ਬਚਾਅ ਹੁੰਦਾ ਹੈ ਹਨਾ ਬੱਤੋਂ ਲੋੜੇ ਕਰ ਚੀਜ਼ਾਂ ਤੋਂ ਬਚਾ ਸਕਦੀ ਸਾਨੂੰ।
ਹਾਂਜੀ, ਬੱਚਤ ਨੂੰ ਸਾਨੂੰ ਮੁਹੱਬਤ ਮਹੱਤਵ ਦੇਣਾ ਚਾਹੀਦਾ ਆ ਚੰਗੀ ਆਦਤ ਇਹ ਐ ਕਿ ਕਮਾਈ ਵਿੱਚੋਂ ਕੁਝ ਹਿੱਸਾ ਬਚਾ ਕੇ ਅਸੀਂ ਭਵਿੱਖ ਵਾਸਤੇ ਰੱਖੀਏ। ਤਾਂ ਕਿ ਸਾਨੂੰ ਕੋਈ ਆਉਣ ਵਾਲੀ ਮੁਸ਼ਕਿਲ ਜਦੋਂ ਵੀ ਕੋਈ ਮੁਸ਼ਕਿਲ ਆਵੇ ਸਾਡੇ 'ਤੇ ਤਾਂ ਅਸੀਂ ਉਸਦੀ ਮਦਦ ਨਾਲ ਆਪਣਾ ਇਲਾਜ ਕਰਾ ਸਕੀਏ।
ਹਾਂਜੀ, ਬਿਲਕੁਲ ਜੀ ਇਹਨਾਂ ਨੇ ਨਾ ਪੈਸੇ ਜ਼ਿਆਦਾ ਬਚਾਉਣ ਦੇ ਨੁਕਸਾਨ ਹੁੰਦੇ ਕਿ ਤਾਂ ਫਾਇਦੇ ਆ ਨਾ ਸਾਨੂੰ ਨੁਕਸਾਨ ਵੀ ਬਹੁਤ ਹੁੰਦੇ ਆ, ਜਿਵੇਂ ਹਰ ਇੱਕ ਚੀਜ਼ ਦੀ ਹੱਦ ਹੁੰਦੀ ਹੈ ਹਨਾ ਬਹੁਤ ਜਾਦਾ ਬੱਚਤ ਕਰਨਾ ਵੀ ਕਈ ਵਾਰ ਠੀਕ ਨੀ ਹੁੰਦਾ।
ਹਾਂਜੀ, ਪਰ ਏ ਆ ਕਿ ਅਗਰ ਅਸੀਂ ਥੋੜ੍ਹੀ-ਥੋੜ੍ਹੀ ਬੱਚਤ ਕਰਾਂਗੇ ਨਾ ਤਾਂ ਹਾਂ ਸਾਡੀ ਕਮਾਈ ਜੇੜੀ ਐ ਨਾ ਓ ਬੋਤ ਵੱਡੀ ਰਕਮ ਬਣ ਜਾਂਦੀ ਐ।
ਹੂੰ-ਹੂੰ‌। ਜ਼ਿੰਦਗੀ ਦੇ ਛੋਟੇ- ਮੋਟੇ ਛੋਟੀ ਖੁਸ਼ੀਆਂ ਲਈ ਵਾਲੇ ਪਲ ਖਤਮ ਹੋ ਸਕਦੇ ਆ। ਜੇ ਕੋਈ ਵਿਅਕਤੀ ਹਰ ਖਰਚ ਤੋਂ ਡਰਦਾ ਰਏ ਤਾਂ ਜ਼ਰੂਰੀ ਚੀਜ਼ਾਂ ਤੇ ਵੀ ਪੈਸਾ ਨਾ ਲਗਾਏ ਤੇ ਓ ਜ਼ਿੰਦਗੀ ਦਾ ਆਨੰਦ ਨੀ ਲੈ ਸਕਦਾ ਹਨਾ।
ਹਾਂਜੀ-ਹਾਂਜੀ।
ਹੂੰ।
ਪਰ ਸਾਨੂੰ ਏ ਐ ਕੀ ਦਿਖਾਵੇ ਲਈ ਖਰਚਾ ਨੀ ਕਰਨਾ ਚਾਈਦਾ, ਅੱਜ ਕੱਲ੍ਹ ਨਾ ਕਈ ਲੋਕੀ ਦੂਜਿਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਬੇਲੋੜਾ ਖਰਚਾ ਕਰਦੇ ਆ, ਮਹਿੰਗੀਆਂ ਚੀਜ਼ਾਂ ਖਰੀਦ ਦਣਾ ਜਾਂ ਸਿਰਫ ਸਮਾਜ ਵਿੱਚ ਆਪਣੀ ਸ਼ਾਨ ਦਿਖੋਣ ਲਈ ਪੈਸਾ ਖਰਚ ਨੀ ਕਰਨਾ ਚਾਈਦਾ।
ਹਾਂਜੀ ਬਿਲਕੁੱਲ ਜੀ, ਜਰੂਰੀ ਮੌਕੇ ਹਥੋਂ ਵੀ ਨਿਕਲ ਜਾਂਦੇ ਆ। ਜਿਵੇਂ ਕਈ ਵਾਰ ਸਿੱਖਿਆ, ਸੇਤ ਜਾਂ ਆਪਣੇ ਵਿਕਾਸ ਲਈ ਪੈਸਾ ਖਰਚ ਕਰਨਾ ਜ਼ਰੂਰੀ ਹੁੰਦਾ।
ਹਾਂਜੀ ਸਾਨੂੰ ਆਪਣੀ ਅ ਆਮਦਨ ਦੇ ਅਨੁਸਾਰ ਈ ਜੀਣਾ ਚਾਹੀਦਾ ਵਾ।
ਹੈਨਾ ਜੀ ਕਰਜ਼ ਕਰਜ਼ੇ ਲੈ-ਲੈ ਕੇ ਸਾਨੂੰ ਫਜ਼ੂਲ ਖਰਚੇ ਨੀ ਕਰਨੇ ਚਾਈਦੇ।
ਬਿਲਕੁੱਲ ਪੈਸੇ ਦੀ ਵਰਤੋਂ ਨਾ ਕਰਨ ਨਾਲ ਵੀ ਵਿਕਾਸ ਰੁਕ ਜਾਂਦਾ ਐ। ਜੇ ਪੈਸਾ ਸਿਰਫ ਇਕੱਠ ਇਕੱਠਾ ਕਰਨ ਲਈ ਨਈ ਸਗੋਂ ਸਈ ਥਾਂ ਤੇ ਵਰਤਣ ਲਈ ਵੀ ਹੁੰਦਾ। ਜ਼ਰੂਰੀ ਨਈ ਇਸਨੂੰ ਇਕੱਠਾ ਈ ਕਰੀ ਜਾਓ, ਕਈ-ਕਈ ਜਗ੍ਹਾ ਤੇ ਸਾਨੂੰ ਕੰਮ ਵੀ ਹੁੰਦਾ ਪੈਸਾ।
ਹਾਂਜੀ। ਹਾਂਜੀ ਜੇੜੀਆਂ ਕਈ ਚੀਜ਼ਾਂ ਨਾ ਸਾਡੀ ਸਮਰੱਥਾ ਤੋਂ ਬਾਹਰ ਹੁੰਦੀਆਂ ਫਿਰ ਵੀ ਆਪਾਂ ਸ਼ੌਕ ਵਾਸਤੇ - ਤੇ ਓਦੇ ਤੇ ਕਰਜ਼ਾ ਲੈ ਲੈਂਨੇ ਆਂ ਤੇ ਕਰਜ਼ੇ ਦਾ ਬੋਝ ਸਾਰੀ ਉਮਰ ਸਾਨੂੰ ਪਰੇਸ਼ਾਨੀ ਪੈਦਾ ਕਰਦਾ ਰੈਂਦਾ ਵਾ।
ਹਾਂਜੀ ਬਿਲਕੁੱਲ ਜੀ ਪੈਸੇ ਨਾ ਖਰਚ ਰਚ ਕਰਨ ਦੇ ਫੈਦੇ ਵੀ ਆ ਹੈਨਾ ਜਿਵੇਂ ਹੁਣ ਇੱਕ ਗੱਲ ਕਰਦੇ ਆਂ ਪੈਸੇ ਖ਼ਰਚ ਕਰਨ ਲਈ ਹੈਨਾ, ਜਿਵੇਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਭੋਜਨ, ਕੱਪੜੇ ਘਰ, ਸਿੱਖਿਆ ਅਤੇ ਸਿਹਤ ਵਰਗੀਆਂ ਲੋੜਾਂ ਲਈ ਪੈਸੇ ਖਰਚ ਚਾ ਖਰਚ ਕਰਨਾ ਵੀ ਜ਼ਰੂਰੀ ਐ।
ਹਾਂਜੀ ਬਿਨਾਂ ਸੋਚੇ ਖਰੀਦਦਾਰੀ ਵੀ ਨੀ ਸਾਨੂੰ ਕਰਨੀ ਚਾਈਦੀ, ਕਈ ਲੋਕ ਨਾ ਜਿੱਦਾਂ ਇਸ਼ਤਿਹਾਰ ਜਾਂ ਦੂਜਿਆਂ ਨੂੰ ਦੇਖ ਕੀ ਉਹੋ ਚੀਜ਼ਾਂ ਖਰੀਦ ਲੈਂਨੇ ਆ। ਤੇ ਜੇ ਓਨਾਂ ਦੀ ਸਾਨੂੰ ਲੋੜ ਵੀ ਨੀ ਹੁੰਦੀ, ਕੋਈ ਵੀ ਚੀਜ਼ ਖਰੀਦਣ ਤੋਂ ਪਹਲਾਂ ਨਾ ਸਾਨੂੰ ਏ ਸਬ ਸੱਚਮੁੱਚ ਸੋਚ ਲੈਣਾ ਚਾਈਦਾ, ਕੀ ਸਾਨੂੰ ਏ ਸੱਚਮੁੱਚ ਇਸ ਦੀ ਲੋੜ ਹੈਗੀ ਆ ਜਾਂ ਨਹੀਂ ਹੈਗੀ।
ਹਾਂਜੀ-ਹਾਂਜੀ ਬਿਲਕੁੱਲ ਜੀ ਜੂਰਰਤਾਂ ਪੂਰੀਆਂ ਵੀ ਨੀ ਹੁੰਦੀਆਂ ਭੋਜਨ ਕੱਪੜੇ ਘਰ ਸਿੱਖਿਆ ਤੇ ਸੇਹਤ ਅੱਗੇ ਲੋੜ ਐ, ਉਨੇ ਈ ਪੈਸੇ ਖਰਚ ਕਰਨਾ ਵੀ ਜ਼ਰੂਰੀ ਆ ਹਨਾ।
ਜੇ ਨਈ ਕਰਾਂਗੇ ਤੇ ਇੰਨਾ ਤੋ ਬਗੈਰ ਸਾਡਾ ਗੁਜ਼ਾਰਾ ਨੀ ਚੱਲਦਾ ਘਰ ਦਾ।
ਕਈ ਲੋਕਾਂ ਨੂੰ ਜਿਸ ਤਰ੍ਹਾਂ ਨਸ਼ਾ ਕਰਨ ਦੀ ਆਦਤ ਹੁੰਦੀ ਹੈ, ਓ ਨਸ਼ਾ ਤੇ ਗ਼ਲਤ ਆਦਤਾਂ ਤੇ ਪੈਸਾ ਫਜੂਲ ਖ਼ਰਚਾ ਕਰਦੇ ਨਸ਼ੇ ਤੇ ਹੋਰ ਮਾੜੀਆਂ ਆਦਤਾਂ ਨਾ ਸਿਰਫ ਪੈਸੇ ਦੀ ਬਰਬਾਦੀ ਕਰਦੀਆਂ ਸਗੋਂ ਉਨਾਂ ਦੇ ਸੇਹਤ, ਤੇ ਪਰਿਵਾਰ ਨੂੰ ਵੀ ਬਹੁਤ ਨੁਕਸਾਨ ਪਹੁੰਚਾ ਦਿੰਦੀ ਆ।
ਹੂੰ ਬਿਲਕੁੱਲ ਜੀ ਆਪਣੇ ਈ ਮ ਆਪਣੇ ਵਿਕਾਸ ਲਈ ਵੀ ਨਿਵੇਸ਼ ਹੁੰਦਾ ਐ, ਜਿਵੇਂ ਚੰਗੀ ਸਿੱਖਿਆ ਨਵੀਆਂ ਕਾਬਲੀਆਂ ਸਿੱਖਣ ਅਤੇ ਸੇਹਤ ਦਾ ਧਿਆਨ ਰੱਖਣ। ਲਈ ਕੀਤਾ ਗਿਆ ਖਰਚ, ਅਸਲ ਨਿਵੇਸ਼ ਹੁੰਦਾ ਹੈ ਉਹਨੂੰ ਅਸੀਂ ਮਾੜਾ ਨਹੀਂ ਗਿਣ ਸਕਦੇ, ਉਹ ਸਾਡੇ ਲਈ ਬਹੁਤ ਵਧੀਆ ਵਾ
ਹਾਂਜੀ ਸਮਯ ਦੀ ਕੀਮਤ ਨੂੰ ਨਹੀਂ ਭੁੱਲਣਾ ਚਾਹੀਦਾ ਸਿਰਫ਼ ਪੈਸੇ ਦਾ ਨਹੀਂ ਸਗੋਂ ਸਮਯ ਦਾ ਖਰਚਾ ਵੀ ਬਹੁਤ ਮਹੱਤ ਤਵਪੂਰਨ ਐ, ਸਾਨੂੰ ਕਈ ਸਾਨੂੰ ਆਪਣਾ ਸਮਾਂ ਵੀ ਸੋਚ ਸਮਝ ਕੇ ਵਰਤਣਾ ਚਾਹੀਦਾ ਕਿਉਂਕਿ ਸਮਾਂ ਜਿਹੜਾ ਨਾ ਉਹ ਨਾੰਘ ਜਾਵੇ ਤੇ ਵਾਪਸ ਨਹੀਂ ਆਂਦਾ
ਹੂ ਹੂ
ਦੇ ਨਾਲ ਨਾਲ ਸਮਯ ਦਾ ਵੀ ਧਿਆਨ ਰੱਖਣਾ ਚਾਹੀਦਾ ਸਾਨੂੰ
ਬਿਲਕੁਲ ਜੀ ਪੈਸਿਆਂ ਦੀ ਵੀ, ਹਾਂ ਬਿਲਕੁਲ ਸਹੀ ਕਿਆ ਤੁਸੀਂ ਜੀ ਜੇ ਪੈਸੇਆਂ ਦੀ ਕਮੀ ਹੋ ਜਾਂਦੀ ਆ ਜੇ ਸੋਚ ਸਮਝ ਕੇ ਅਸੀਂ ਕਰ ਚਾ ਕਰਦੇ ਆਂ ਤੇ ਕੱਲ ਨੂੰ ਅਸੀਂ ਭਵਿੱਖ ਅਸਤੇ ਲੋੜ ਪੈਨ ਤੇ ਕਿਸੇ ਕੋਲੋ ਪੈਸੇ ਓ ਨਈਂ ਮੰਗ ਸਕਦੇ ਜੇੜਾ ਸਾਡੇ ਕੋ ਬੱਚੇਆ ਹੈਗਾ ਅਸੀ ਉਸੇ ਸਿਰਫ ਉਸੇ ਦੀ ਵਰਤੋਂ ਕਰ ਸਕਦੇ ਆਂ ਤੇ ਕਿਹੇ ਕੋ ਮੰਗਨਾ ਨੀ ਪੈਂਦਾ ਹਾਨੂੰ।
ਹਾਂਜੀ ਮੈਂ ਤੇ ਏਹੀ ਕੈਣਾ ਚੋਨੀਆਂ ਆਂ ਕਿ ਸਾਡੀ ਮੇਨਤ ਦਾ ਨਜੀ-ਨਤੀਜਾ ਹੈਗਾ ਇਸ ਲਈ ਇਸ ਦੀ ਵਰ ਤੋਂ ਸਮਝਦਾਰੀ ਨਾ ਕਰਨੀ ਚਾਈਦੀ ਆ ਵਦੀਆ ਜੀਵ ਹੁਨ ਓ ਨੀ ਆ ਜਿਸ ਵਿੱਚ ਅਹੀ ਸਬ ਕੁੱਝ ਖਰੀਦ ਸਕੀਏ ਸਗੋਂ ਵਦੀਆ ਜੀਵਨ ਤੇ ਓ ਹੁੰਦਾ ਜਿਸ ਵਿੱਚ ਅਸੀਂ ਆਪ ਆਪਨੀਆਂ ਜ਼ਰੂਰਤਾਂ ਅਤੇ ਜਦ ਭਵਿੱਖ ਵਿਚਕਾਰ ਸੁਤ-ਸਤਲੁਨ ਬਨਾ ਕੇ ਰੱਖੀਏ।
ਬਿਲਕੁਲ ਜੀ। ਹਾਂਜੀ ਜਿਵੇਂ ਅੱਜ-ਕੱਲ ਕਰਜ਼ਾ ਕਿੰਨਾ ਵੱਦ ਜਾਂਦਾ ਹਨਾ ਸ਼ੌਕਰ ਦਿਖਾਵੇ ਲਈ। ਜ਼ਾਅਦਾ ਖਰਚਾ ਕਰ ਲਈਏ ਤੇ ਸਮੱਸਿਆਵਾਂ ਜ਼ਿਆਦੀਆਂ ਪੈਦਾ ਹੋ ਜਾਂਦੀਆਂ। ਖਰਚਾ ਕਿੰਨਾ ਹੋ ਜਾਂਦਾ ਤੇ ਬਾਦ ਵਿੱਚ ਅਸੀਂ ਪਛਤੋਨੇ ਆ ਕਿ ਹਾਏ ਸਾਡਾ ਇੰਨਾ ਖਰਚਾ ਹੋ ਗਿਆ।
ਹਾਂਜੀ।
ਹਾਂ।
ਹਾਨੂੰ ਸੋਚ ਸਮਝ ਕੇ ਈ ਪੈਸਾ ਖਰਚ ਕਰਨਾ ਚਾਈਦਾ ਏਆ ਖਰ ਪੈਸਾ ਕਮੋਨਾ ਇੱਕ। ਕਲਾ ਹੈਗੀ ਪਰ ਜੇ ਅਸੀਂ ਇਸ ਨੂੰ ਸਈ ਢੰਗ ਨਾ ਵਰਤੀਏ ਤਾਂ ਬੋਤ ਸਮਝਦਾਰੀ ਹੈਗੀ ਐ ਜੀ।
ਹਾਂਜੀ ਆਰਥਿਕ ਤਨਾਵ ਵੀ ਵੱਦਦਾ ਏਨਾਂ ਦੇ ਨਾਲ ਜਦੋਂ ਅਸੀਂ ਆਮਦਨ ਘੱਟ ਜਾਂ ਖਰ ਚਾ ਜਾਅਦਾ ਹੋ ਜਾਂਦਾ ਤੇ ਸਾਨੂੰ ਟੈਸ਼ਨਾਂ ਆ-ਆ ਜਾਂਦੀਆਂ ਤਨਾ ਵੱਦ ਜਾਂਦਾ ਵਾ। ਕਿ ਇੰਨਾ ਖਰਚਾ ਕਿੱਥੇ ਹੋ ਗਿਆ ਜਾਂ ਕੁੱਛ ਹਨਾ।
ਹਾਂਜੀ-ਹਾਂਜੀ ਜਦੋਂ ਅਸੀਂ ਬੇਫਜ਼ੂਲ ਚੀਜ਼ਾਂ ਤੇ ਪੈਸੇ ਖਰਚ ਕਰਦੇ। ਓ ਤੇ ਫੇਰ ਹਨਾ ਆਰਥਿਕ ਤਨਾਵ ਤੇ ਰੈਂਦਾ ਈ ਆ ਟੈਨਸ਼ਨ ਬੰਦੇ ਦੇ ਦਿਮਾਗ ਤੇ ਰੈਂਦੀ ਆ ਕਿ ਅਸੀਂ ਫਾਲਤੂ ਖਰਚਾ ਕਰਤਾ ਹਾਂਜੀ। ਇਸ ਕਰਕੇ ਸਾਨੂੰ ਨਾ ਆਪਨਾ ਬਜਟ ਬਨਾ ਕੇ ਈ ਖਰਚਾ ਕਰਨਾ ਚਾਈਦਾ ਵਾ।
ਸਈ ਕਿਆ ਜੀ ਜੇ ਪੈਸੇ ਦੀ ਸਈ ਵਰਤੋਂ ਕਿਵੇਂ ਕਰੀਏ। ਅਸੀਂ ਹਨਾ ਸਾਨੂੰ ਆਪਨੀ ਆਮਦਨ ਤੇ ਖਰਚੇ ਦਾ ਹਿਸਾਬ ਰੱਖਨਾ ਚਾਈਦਾ। ਸਾਨੂੰ ਸਬ ਤੋਂ ਪੈਲਾਂ ਆਪਨੀ ਜਰੂਰਤਾਂ ਪੂਰੀਆਂ ਕਰਨੀਆਂ ਚਾਈਦੀਆਂ ਤੇ ਫੇਰ ਹੋਰ ਖਰਚਾ ਕਰਨਾ ਚਾਈਦੈ ਹਨਾ।
ਹਾਂਜੀ ਸਾਨੂੰ ਆਪਨੀ ਸੇੲਤ ਉੱਤੇ ਖਰਚ ਕਰਨਾ ਚਾਈਦਾ ਵਾ ਕਿਉਂਕਿ ਸੇੲਤ ਈ ਸਾਡੀ ਸਬ ਤੋਂ ਵੱਡੀ ਦੌਲਤ ਹੁੰਦੀ ਐ।
ਹੂੰ ਹਰ ਮੀਨੇ ਕੁੱਝ ਨਾ ਕੁੱਝ ਪੈਸੇਆਂ ਦੀ ਬਚਤ ਰੱਖੋ। ਹਨਾ ਬੀ ਲੋੋੜੀਆ ਚੀ ਚੀਜਾਂ ਖਰੀਦਨ ਤੋਂ ਪੈਲਾਂ ਸੋਚੋ ਸੌ ਵਾਰੀ ਕਿ ਅਸੀਂ ਖਰੀਦਨੀ ਐ ਕਿ ਨਈਂ।
ਹਾਂਜੀ-ਹਾਂਜੀ ਜਿੱਦਾਂ ਨਾ ਬਿਨਾਂ ਮਤਲਬ ਤੋਂ ਸਾਨੂੰ ਖਰਚਾ ਨੀ ਕਰਨਾ ਚਾਈਦਾ ਦਿ ਖਾਵੇ ਵਾਸਤੇ ਤੇ ਜਾਂ ਨਾ ਈਹਾਨੂੰ ਕਰਜ਼ੇ ਲੈ ਕੇ ਫਜੂਲ ਖਰਚੇ ਕਰਨੇ ਚਾਈਦੇ ਐ ਤੇ ਬਿਨਾਂ ਸੋਚੇ ਸਮ-ਸਮਝੇ ਸਾਨੂੰ ਕੋਈ ਵੀ ਚੀਜ਼ ਦੀ ਖਰੀਦਦਾਰੀ ਨੀ ਕਰਨੀ ਚਾਈਦੀ।
ਹਰ ਮੀਨੇ ਕੁੱਝ ਪੈਸਾ ਬਚਤ ਲਈ ਰੱਖੋ ਬੀ ਲੋੜੀਆਂ ਚੀਜ਼ਾਂ ਖਰੀਦਨ ਤੋਂ ਪੈਲਾਂ ਸੋਚੋ।
ਆਪਨੀ ਜ਼ਰੂਰਤਾਂ ਤੇ ਇੱਛਾਵਾਂ ਵਿੱਚ ਫ਼ਰਕ ਸਮਝੋ ਅਤੇ ਭਵਿੱਖ ਤੇ ਟੀਚੇ ਨੂੰ ਬਨਾਓ ਹਨਾ।
ਹਾਂਜੀ ਆਪਨੀ ਆਮਦਨ ਤੋਂ ਵੱਧ ਨੀ ਖਰਚਨਾ ਚਾਈਦਾ ਹਨਾ ਵੀ ਹਰ ਮਹੀਨੇ ਬੱਚਤ ਕਰਨੀ ਚਾਈਦੀ ਆ।
ਹਾਂਜੀ, ਅੱਜ-ਕੱਲ ਵੈਸੇ ਖਰਚਾ ਹੈ ਵੀ ਬੋਤ ਅੰਤ ਵਿੱਚ ਤਾਂ ਮੈਂ ਏਹੋ ਕੈਣਾ ਚਾਵਾਂਗੀ ਕਿ ਪੈਸਾ ਨਾ ਤਾਂ ਸਿਰਫ ਬਚੋਨਾ ਬਚੋਨ ਵਾਲੀ ਚੀਜ਼ ਐ ਤੇ ਨਾ ਈ ਖ਼ਰਚ ਕਰਨ ਦੀ ਹਨਾ।
ਤੇ ਅਸਲ ਸਿਆਣਪ ਵੀ ਇਹਦੇ ਵਿੱਚ ਹੈ ਕਿ ਅਸੀਂ ਪੈਸੇ ਨੂੰ ਸੰਤੁਲਿਤ ਢੰਗ ਨਾਲ ਵਰ
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਜੀ।
ਕਿ ਪੈਸਾ ਕਮਾਉਂਦਾ ਹੈ ਜਾਂ ਬਚਾਉਂਦਾ ਹੈ, ਸਮਝਦਾਰੀ ਨਾਲ ਖਰਚ ਕਰਦਾ ਹੈ ਤੇ ਉਹਨੂੰ ਆਪਣੀ ਜ਼ਿੰਦਗੀ ਨੂੰ ਜਿਆਦਾ ਸੁਰੱਖਿਅਤ ਤੇ ਖੁਸ਼ਹਾਲ ਬਣਾ ਸਕਦਾ ਹੈ।
ਹਾਂਜੀ ਬਿਲਕੁਲ ਬਿਲਕੁਲ ਜੀ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਾਂ ਇਦੇ ਨਾਲ ਅਗਰ ਬਚਾਵਾਂਗੇ ਤੇ
ਛ ਛੋਟੀ ਬੱਚਤ ਕੱਲ ਨੂੰ ਸਭ ਤੋਂ ਵੱਡਾ ਵੱਡੀ ਤਾਕਤ ਬਣ ਜਾਂਦੀ ਹੈ ਜੀ। ਬਾਕੀ ਧੰਨਵਾਦ। ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਸਤਿ ਸ਼੍ਰੀ ਅਕਾਲ ਜੀ।
ਠੀਕ ਆ ਜੀ। ਸਤਿ ਸ਼੍ਰੀ ਅਕਾਲ।